ਹੈਲੋ।
ਨਮਸਤੇ ਜੀ।
ਨਮਸਤੇ ਦੀਦੀ, ਹੋਰ ਕਿਵੇਂ ਓ?
ਵਧੀਆ ਵਧੀਆ ਜੀ, ਤੁਸੀਂ ਦੱਸੋ?
ਹਾਂਜੀ-ਹਾਂਜੀ, ਵਧੀਆ ਹੋਰ ਘਰੇ ਠੀਕ ਨੇ ਸਾਰੇ?
ਘਰੇ ਸਭ ਵਧੀਆ, ਤੁਸੀਂ ਦੱਸੋ ਆਪਣੇ?
ਹਾਂਜੀ ਹਾਂ ਸਭ ਵਧੀਆ, ਸਭ ਵਧੀਆ ਹੋਰ ਖਾ ਪੀ ਲਈ ਰੋਟੀ ਪਾਣੀ ਹਾਂਜੀ ਹਾਂਜੀ ਰੋਟੀ ਪਾਣੀ ਖਾ ਲਈ ਬਸ ਵਿਹਲੇ ਸੀਗੇ ਮੈਂ ਕਿਹਾ ਥੋੜ੍ਹਾ ਬਹੁਤ ਕੰਮ ਕਰ ਲਈਏ।
ਸਹੀ ਗੱਲ ਹੈ ਇਨੀ ਗਰਮੀ ਚ ਤਾਂ ਨੀਂਦ ਵੀ ਨਹੀਂ ਆਉਂਦੀ ਹੈਗੀ ਬੰਦਾ ਗਰਮੀਆਂ ਚ ਕੀ ਕਰੇ ਬਸ ਬੈ ਉੱਠੋ ਫੋਨ ਚਲਾਓ ਟੀ ਵੀ ਚਲਾਓ ਬਸ
ਵਧੀਆ ਹੁਣ ਤਾਂ ਕਿਤੇ ਜਾਣ ਦਾ ਵੀ ਵੈਸੇ ਤ ਜੀਅ ਨਹੀਂ ਕਰਦਾ ਹੈਗਾ, ਐਂ ਹੁੰਦਾ ਵੀ ਗਰਮੀ ਉਹ ਵਾਲੀ ਹੋ ਰਹੀ ਹੈ।
ਹਾਂਜੀ ਹਾਂ ਸਹੀ ਗੱਲ ਹੈ, ਹੁਣ ਤਾਂ ਨਾ ਬਸ ਇਦਾਂ ਹੁੰਦਾ ਕਿਤੇ ਪਹਾੜਾਂ ਪਹੁੜਾ ਚ ਚੱਲ ਜਾ ਉੱਧਰ ਹੀ ਠੰਢ ਮਿਲਣੀ ਆ, ਹੋਰ ਤਾਂ ਕਿਤੇ ਮਿਲਣੀ ਨੀ ਆਪਾਂ
ਮੈਂ, ਮੈਂ ਕਹਿੰਦੀ ਐ ਕੁਛ ਖਾਣ ਦਾ ਵੀ ਜੀਅ ਨੀ ਕਰਦਾ ਕਈ ਵਾਰ ਹਨਾ ਆਪਣਾ ਦਿਲ ਹੁੰਦਾ ਵੀ ਕੁਛ ਖਾਲੀ ਫਿਰਨ ਦਾ ਹਾਏ ਗਰਮੀ ਚ ਕੌਣ ਬਣਾਊਗਾ ਇਹਨਾ। ਕੌਣ ਖਾਊਗਾ ਤਲਿਆ ਹੋਇਆ ਰਹਿਨ ਈ ਦੋ।
ਕੁਛ ਨਾ ਜਿੰਨਾ ਆਪਾਂ ਪਾਣੀ ਪੀ ਜਾਂਦੇ ਹਾਂ ਹਨਾ, ਆਪਾਂ ਪੂਰੇ ਟਾਈਮ ਦਾ ਪਾਣੀ ਨਾਲ ਹੀ ਸਾਰਦੇ ਹਾਂ। ਉਹਦੇ ਨਾਲ ਵੀ ਆਪਣਾ ਢਿੱਡ ਭਰ ਜਾਂਦਾ ਫੇ ਫੇਰ ਹੁੰਦਾ ਕਿ ਨਾ ਯਾਰ, ਬਸ ਹੁਣ ਰੋਟੀ ਖਾਣ ਦੀ ਤਾਂ ਜਗ੍ਹਾ ਹੀ ਨਹੀਂ ਬਚੀ ਹੈਗੀ ਬਿਲਕੁਲ ਵੀ।
ਸਹੀ ਗੱਲ ਹੈ, ਸਹੀ ਗੱਲ ਹੈ ਹੋਰ ਹੋ ਗਈ ਪੜ੍ਹਾਈ ਪੂਰੀ ਕਿ ਨਹੀਂ।
ਬਸ ਹਜੇ ਕਿੱਥੇ ਹੋਈ ਹਜ ਤਾਂ ਪਹਿਲਾ ਈਅਰ ਕੰਪਲੀਟ ਹੋਇਆ, ਦੂਜਾ ਸਮੈਸਟਰ ਸ਼ੁਰੂ ਹੋਏਗਾ ਹਜੇ ਤਾਂ।
ਹੂੰ, ਹੁਣ ਤਾਂ ਫਿਰ ਵਿਹਲੇ ਹੋਣੇ ਦੋ ਤਿੰਨ ਮਹੀਨੇ।
ਹਾਂ ਦੋ ਮੈਂ ਕਿਹਾ ਚਲੋ ਗਰਮੀਆਂ-ਗਰਮੀਆਂ ਫਰੀ ਆ ਬੈਠ ਇੱਠੇ ਕੰਮ ਹੀ ਕਰ ਲੈਂਨੇ ਆ ਕੋਈ ਘਰ ਬੈਠੋ।
ਸਹੀ ਗੱਲ ਹੈ ਏਹੀ ਜੀ ਗਰਮੀ ਚ ਤਾਂ ਨਾ ਕਿਤੇ ਆਉਣ ਜਾਂਦਾ ਜੀਅ ਕਰਦਾ, ਨਾ ਕੋਲੇਜ ਜਾਂਣਦਾ ਜੀ ਕਰਦਾ ਨਾ, ਪੜਨ ਦਾ ਜੀਅ ਕਰਦਾ।
ਹੋਰ ਸਹੀ ਗੱਲ ਐ, ਇਹ ਬਸ ਏਦਾਂ ਹੁੰਦਾ ਘਰ ਬੈਠੋ, ਠੰਡਾ ਖਾਓ, ਠੰਡਾ ਪੀਓ, ਬਸ
ਉਹ ਮੈ ਮੇਰੇ ਤਾਂ ਕਜ਼ਨਸ ਕੰਮ ਕਰ ਰਹੇ ਸੀਗੇ, ਕਿ ਹੁਣ ਤਾਂ ਸਕੂਲ ਆਲੇ ਤਾਂ ਚਲੋ ਕੰਮ ਦਿੰਦੇ ਸੀ। ਮੈਂ ਉਸ ਦਿਨ ਯਾਦ ਕਰਿਆ, ਮੈਂ ਕਿਹਾ ਲੈ ਦੇਖਲੋ ਹਨਾ ਆਪਾਂ ਵੀ ਕਿਸੇ ਟਾਈਮ ਕਰਦੇ ਸੀ, ਹੁਣ ਆਪਾਂ ਜਮੀ ਵੇਹਲੇ ਆਂ, ਆਪ
ਕੋਲਜਾਂ ਚ ਦੇਖੋ, ਜਾਓ ਕਿਸੇ ਨੂੰ ਸਾਡੇ ਤੋਂ ਕੋਈ ਮਤਲਬ ਨੀ ਹੁੰਦਾ ਹੈਗਾ, ਆਓ ਅਟੈਂਡਸ ਲਗਾਓ। ਪੜ੍ਹਨਾ ਪੜ੍ਹੋ ਨਹੀ ਨਾ ਸੀ ਉਹਨਾਂ ਨੂੰ, ਸਕੂਲਾਂ ਚ ਹੁੰਦਾ ਯਾਰ ਗਰਮੀਆਂ ਦਾ ਕੰਮ ਛੁੱ ਛੁੱਟੀਆਂ ਦਾ ਕੰਮ ਉਹਨਾਂ ਨੇ ਦੇਣਾ ਸਾਨੂੰ, ਆਪਾਂ ਨੇ ਕਰਨਾ ਕੰਮ ਛੁੱਟੀਆਂ ਦਾ।
ਸਹੀ ਗੱਲ ਐ, ਉਹੀ ਤਾਂ ਹੈਗਾ। ਦੇਖਲੋ ਹਨਾ ਆਪਾਂ ਕਿੰਨਾ-ਕਿੰਨਾ ਕੰਮ ਕਰਦੇ ਸੀਗੇ ਹਨਾ, ਆਪਾਂ ਨੂੰ ਇੰਨਾ-ਇੰਨਾ ਕੰਮ ਮਿਲਦਾ ਸੀਗਾ। ਉਹ ਮੈਨੂੰ ਕਹਿੰਦੇ, ਮੇਰੇ ਕਜ਼ਨਸ ਕਹਿਣ ਲੱਗਾ ਕਹਿ ਕਹਿੰਦਾ ਮੇਰਾ ਕਰ ਦਿਓ ਕੰਮ, ਮੈਂ ਕਿਹਾ ਹੁਣ ਆਪ ਹੀ ਕਰੋ ਬਈ, ਸਾਡਾ ਤਾਂ ਹੁਣ ਰਿਹਾ ਹੀ ਨੀ। ਟਾਈਮ, ਅਸੀਂ ਤਾਂ ਹੁਣ ਕੋਲਜ ਆਲੇ ਹੋ ਗਏ।
ਉਹੀ ਤਾਂ ਗੱਲ ਫੇਰ ਨਾ, ਜਦੋਂ ਆਪਾਂ ਨੂੰ ਕਹਿੰਦੇ ਵੀ ਸਾਡਾ ਕੰਮ ਕਰ ਦੋ, ਫਿਰ ਉਹਦਾ ਯਾਰ ਆਪਾਂ ਵੀ ਤਾਂ ਆਪਣੇ ਟਾਈਮ ਚ ਕਹਿੰਦੇ ਹੁੰਦੇ ਸੀਗੇ ਆਪਣੇ ਵੱਡਿਆਂ ਨੂੰ, ਕਿ ਹਾਂ ਯਾਰ ਸਾਡਾ ਕੰਮ ਕਰਦੋ।
ਸਹੀ ਗੱਲ, ਆਪਾਂ ਨਾ ਕਿੰਨਾ ਕਹਿੰਦੇ ਸੀ ਵੀ ਹਨਾ। ਦੇਖੀ ਜਦੋਂ ਵੱਡੇ ਕੋਲਜ ਚ ਹੋ ਗਏ ਨਾ, ਉਸ ਟਾਈਮ ਉਹ ਕਰਨਗੇ, ਪਰ ਲਾਈਫ ਦਾ ਸਕੂਲ ਆਲੀ ਹੀ ਵਧੀਆ, ਕੋਲਜ ਚ ਤਾਂ ਕੋਈ ਮਜ਼ਾ ਨੀ ਆਂਦਾ।
ਸਹੀ ਗੱਲ ਐ, ਮੈਂ ਕਹਿੰਦੀ ਆ, ਕੋਲੇਜ ਦੇ ਵਿੱਚ ਨਾ ਕਿਸੇ ਨੂੰ ਬੁਲਾਣ ਨੂੰ ਦਿਲ ਨੀ ਕਰਦਾ ਹੈਗਾ ਕਿਸੇ ਨੂੰ ਵੀ, ਕਿਉਂਕਿ ਨਾ ਸਾਰਿਆਂ ਨੂੰ ਏਦਾਂ ਹੁੰਦਾ ਸਾਰਿਆਂ ਚ ਨਾ ਕਹਿੰਦਾ ਐਟੀਟਿਊਡ ਜਾ ਹੁੰਦਾ, ਕਿ ਹਾਂ ਯਾਰ ਆਪਾਂ ਨੀ ਬੁਲਾਂਦੇ, ਉਹ ਆਪ ਬਲਾਵੇ ਤਾਂ ਠੀਕ ਐ। ਸਕੂਲਾਂ ਚ ਬੈਂਚ ਸਾਈਡ ਨੂੰ ਫਰੈਂਡ ਬਣਾ ਲੋ, ਅੱਗੇ-ਪਿੱ ਪਿੱਛੇ ਜਿਹੜੇ ਟੇਬਲਸ ਤੇ ਬੈਠੇ ਨੇ, ਉਹਨਾਂ ਨੂੰ ਫਰੈਂਡ ਬਣਾ ਲੋ, ਬਸ ਆਹੀ ਚੀਜ਼ ਹੁੰਦੀ ਐ।
ਸਹੀ ਗੱਲ ਐ, ਉਹੀ ਤਾਂ ਹੈਗਾ ਬਿਲਕੁਲ ਨਾ। ਹੁਣ ਦੇਖੋ ਕੋਲਜ ਚ ਆਪਾਂ ਇੰਨਾ ਟਾਈਮ ਲਗਾਣੇ ਆਂ, ਉਹੋ ਕਰਦੇ ਆਂ। ਆਪਣੇ ਨਾਲ ਨਾ ਇੰਨੀ ਵਧੀਆ ਬੌਂਡਿੰਗ ਨਹੀਂ ਹੁੰਦੀ ਹੈਗੀ। ਕੀ ਸਕੂਲ ਦੇ ਪਰ ਜਿਹੜੇ ਆਪਣੇ ਫਰੈਂਡਸ ਹੁੰਦੇ ਨੇ ਨਾ, ਉਹ ਆਪਾਂ ਨੂੰ ਐਂਡ ਤੱਕ ਜਾਣਦੇ ਨੇ।
ਹਾਂਜੀ-ਹਾਂਜੀ।
ਤੇ ਉਹਨਾਂ ਨਾਲ ਅੱਜ ਵੀ ਕੋਂਟੈਕਟ ਚ ਹੁੰਨੇ ਆਂ, ਆਪਾਂ ਉਹਨਾਂ ਨਾਲ।
ਹਾਂਜੀ-ਹਾਂਜੀ, ਮੈਂ ਤੁਹਾਨੂੰ ਦ ਜਿਹੜੇ ਨਾ ਆਪਣੇ ਨਾਲ ਕੋਂਟੈਕਟ ਵਿਚ ਰਹਿੰਦੇ ਨੇ, ਉਹ ਕੋਈ ਹੀ ਰਹਿੰਦਾ ਸਾਰੇ ਨੀ ਰਹਿੰਦੇ, ਕੋਈ ਹੀ ਰਹਿੰਦਾ ਕੋਂਟੈਕਟ
ਹੂੰ-ਹੂੰ ਇਹ ਤਾਂ ਹੈਗਾ ਵੀ, ਰਹਿੰਦਾ ਤਾਂ ਕੋਈ ਓ ਐ।
ਹਾਂ‌‌, ਤੁਸੀਂ ਦੇਖੋ ਸਾਰੇ ਨਹੀਂ ਸਾਰੇ ਨਹੀਂ ਏਨਾ ਕਰ ਸਕਦੇ ਹੈਗੇ। ਹੁਣ ਜਿਹੜੇ ਬੱਚੇ ਹੋਸਟਲ ਚ ਪੜ੍ਹ ਕੇ ਆਏ ਨੇ ਹੋਸਟਲ ਚ ਪੜ੍ਹ ਕੇ ਆਏ ਨੇ ਜਿਹੜੇ ਬੱਚੇ, ਉਹਨਾਂ ਦੇ ਕਿੰਨੇ ਫਰੈਂਡਸ ਹੁੰਦੇ ਨੇ, ਐਨੇ ਦੂਰ- ਦੂਰ ਦੇ ਫਰੈਂਡਸ ਹੁੰਦੇ ਨੇ ਉਹਨਾਂ ਦੇ ਹਨਾ, ਜਿਵੇਂ
ਕਿਉਂਕਿ ਉਹ ਇੱਥੇ ਤਾਂ ਹਾਂ, ਅਲੱਗ-ਅਲੱਗ ਪਿੰਡਾਂ, ਸ਼ਹਿਰਾਂ ਤੋਂ ਆਂਦੇ ਨੇ, ਅਲੱਗ-ਅਲੱਗ ਉਸ ਤੋਂ ਆਂਦੇ ਨੇ।
ਪਰ ਮੈਂ ਕਹਿ ਰਹੀ ਹਾਂ, ਸਕੂਲ ਪਲੱਸ ਟੂ ਤੱਕ ਲਾਈਫ ਬੈਸਟ ਹੁੰਦੀ ਐ, ਪਲੱਸ ਟੂ ਤੋਂ ਬਾਅਦ ਤਾਂ ਨਾ ਲਾਈਫ ਦੀ ਮ ਤੋਂ ਵੱਜ ਜਾਂਦੀ ਐ, ਉਹਨੂੰ ਸੁੱਜਦਾ ਹੀ ਨੀ ਉਹ ਕਰੇ ਕੀ ਬੰਦਾ ਲਾਈਫ ਚ।
ਸਹੀ ਗੱਲ ਐ, ਉਹੀ ਤਾਂ ਹੈਗਾ। ਕਿਉਂਕਿ ਦੇਖੋ ਪਹਿਲਾਂ ਤਾਂ ਆਪਾਂ ਚੂਜ ਕਰਦੇ ਹਾਂ ਵੀ, ਹੈਂ ਯਾਰ ਕਿਹੜਾ ਕੋਰਸ ਕਰੀਏ, ਕਿਹੜੀ ਸਟਰੀਮ ਰੱਖੀਏ ਪਹਿਲਾਂ ਆਪਾਂ ਨੂੰ ਇਹ ਹੁੰਦਾ, ਫੇਰ ਜਦੋਂ ਆਪਣੀ ਪਲੱਸ ਟੂ ਹੋ ਜਾਂਦੀ ਏ, ਫੇਰ ਆਪਾਂ ਨੂੰ ਹੁੰਦਾ ਵੀ ਹੁਣ ਤਾਂ ਪਲੱਸ ਟੂ ਵੀ ਹੋ ਗੀ, ਕਿਹੜੇ ਕੋਲਜ ਚ ਐਡਮਿਸ਼ਨ ਲਈਏ, ਕਿਹੜੀ ਯੂਨੀਵਰਸਿਟੀ ਚ ਐਡਮਿਸ਼ਨ ਲਈਏ।
ਫੇਰ ਹੁੰਦਾ ਯਾਰ ਕਰੀਏ ਤਾਂ ਕਰੀਏ, ਕਿ ਐਨੀਆਂ ਔਪਸ਼ਨਜ਼ ਆਪਣੇ ਸਾਹਮਣੇ ਆ ਜਾਂਦੀਆਂ ਨੇ। ਹਨਾ, ਜੇ ਆਪਾਂ ਆਰਟਸ ਕਰ ਰਹੇ ਆਂ ਆਰਟਸ ਤੇ ਐਨੇ ਘਰ ਖੁੱਲ ਜਾਂਦੇ ਨੇ, ਬੀਕੋਮ ਕਰ ਰਹੇ ਨਾ ਬੀਕ ਘੁੰਮਦੇ ਮੈਡੀਕਲਸ, ਉਹੀ ਚੀਜ਼ਾਂ ਐਂਡ ਤੇ ਹੁੰਦਾ ਕਿਆ ਸੋਚੀਏ ਕੀ, ਕਰੀਏ ਕੀ? ਜਿਹੜਾ ਕਰ ਸਕੀਏ, ਅਪ
ਸਹੀ, ਗੱਲ ਐ। ਆਪਾਂ ਨੂੰ ਉਹੀ ਤਾਂ ਹੁੰਦਾ ਹੁਣ ਚਲੋ, ਹੁਣ ਤਾਂ ਆਪਾਂ ਵੈਸੇ ਹੀ ਹਨਾ, ਦੱਸਣ ਵਾਲੇ ਬਹੁਤ ਹੁੰਦੇ ਨੇ ਕਿ ਹਾਂ ਬੇਟੇ ਇਹ ਚੀਜ਼ ਕਰਲੋ, ਹੈਨਾ ਇਹ ਕਰਲੋ। ਪਹਿਲਾਂ ਕੌਣ ਕੀ ਕਰਦਾ ਸੀ? ਅਗਲਾ ਟੈਂਨਥ ਕਰਵਾਉਂਦਾ ਸੀ‌‌‌‌‌, ਪਲੱਸ ਟੂ ਕਰਾਉਂਦਾ ਸੀ, ਚਲੋ ਜੀ।
ਤੁਹਾਨੂੰ ਦੱਸਾਂ, ਪਹਿਲਾਂ ਵਾਲੀਆਂ ਪੜ੍ਹਾਈਆਂ ਨਾ ਬਹੁਤ ਸੌਖੀਆਂ ਹੁੰਦੀਆਂ ਸੀਗੀਆਂ। ਤੇ, ਜਿਹੜੀਆਂ ਆਪਣੀ ਹੁਣ ਸਟਡੀਆਂ ਆਪਣੀ ਸਟੱਡੀ ਉਹ ਪੜ੍ਹ ਨਹੀਂ ਸਕਦੇ, ਯੇ ਬੇਸ਼ੱਕ ਨਾ ਆਪਾਂ ਨੂੰ ਸਾਰੇ ਜਣੇਕਹਿੰਦੇ ਯਾਰ ਕਿ ਤੁਸੀਂ ਪੜ੍ਹ ਤਾਂ ਸਕਦੇ ਹੋ ਤੁਸੀਂ ਪੜ੍ਹਦੇ ਨੇ, ਐਡੀ ਸੌਖੀ ਪੜ੍ਹਾਈ ਹੈ ਉਹਨਾ ਨੂੰ ਕੀ ਪਤਾ ਵੀ? ਬੁੱਕਾਂ ਦੇ ਵਿੱਚ ਕੀ ਲਿਖਿਆ ਹੋਇਆ ਅਉ ਪਰ, ਉਹ ਬੁੱਕਸ ਜੋ ਮਰਜੀੀ ਦਿਖਣ ਅੰਦਰ ਨੀ ਪਤਾ ਉਹਨਾਂ ਨੇ ਵੀ ਅੰਦਰ ਕੀ ਲਿਖਿਆ ਹੋਇਆ ਉਹਦੇ।
ਹੁਣ, ਨਾ ਉਹੀ ਤਾਂ ਹੈਗਾ। ਹੁਣ ਇਨਾ ਕੰਪੀਟੀਸ਼ਨ ਵੱਧ ਗਿਆ ਹੈਨਾ, ਕਿੰਨਾ ਕੁਛ ਉਹ ਹੁੰਦਾ। ਹੁੰਣਦਾ ਸਭ ਨੂੰ, ਐ ਲਗਦਾ ਉਤੋਂ ਅੱਗੇ ਨਿਕਣਾ ਉਤੋਂ ਅਗੇ ਨਿਕਣਾ।
ਸਹੀ ਗੱਲ ਹੈ‌, ਪਹਿਲਾਂ ਤਾਂ ਕਿਸੇ ਨੂੰ ਹੁੰਦਾ ਹੀ ਨੀ ਸੀ, ਕੀ ਕੋਈ ਕਿਸੇ ਤੋਂ ਬਸ ਅਗਲੇ ਨੂੰ ਹੁੰਦਾ ਸੀ ਕੀ ਅਸੀ ਬਾਰਵੀਂ ਤੱਕ ਪੜ੍ਹ ਰੀ, ਸਾਡੇ ਲਈ ਤਾਂ ਔਹੀ ਕੋਲਜ ਆ।
ਸਹੀ ਹੈ, ਹੁਣ ਦੇਖੋ ਤੁਸੀਂ ਹੈ ਨਾ ਦੇਖੋ, ਆਪਣੇ ਪੇਰੈਂਟਸ ਵਗੈਰਾ ਉਹ ਵੀ ਤਾਂ ਉਹਨਾਂ ਦਾ ਟੇਮ ਤੁ ਪਲੱਸ ਟੂ ਕੀਤੀ ਹੋਈ ਹੈ।
ਹਾਂਜੀ ਹਾਂ, ਉਹੀ ਤਾਂ ਹੈਗੇ ਵੀ ਉਹ ਆਪਣੇ ਕੋਈ ਵੀ ਕੋਈ ਅਜ, ਅਜ ਦਾ ਗ੍ਰੈਜੂਏਟ ਹੋਇਆ ਹੋਇਆ। ਨਹੀਂ ਨਾ, ਸਾਰੇ ਹੀ ਬਾਰਵੀਂ ਤੱਕ ਪੜ੍ਹੇ ਹੋਏ ਨੇ ਕਿਉਂ ਕੀ ਦੇਖੋ। ਪਹਿਲਾਂ ਨਾ, ਪੜ੍ਹਾਈਆਂ ਵੀ ਬਹੁਤ ਸਸਤੀਆਂ ਹੁੰਦੀਆਂ ਸੀਗੀਆਂ। ਬੱਚਾ ਪੜ੍ਹਦਾ ਸੀਗਾ, ਤੇ ਹੁਣ ਮੈਂ ਕਹਿਆ
ਸੀ ਗਾ।
ਹੁਣ, ਜਿੰਨੀਆਂ ਪੜ੍ਹਾਈਆਂ ਹੋ ਗਈਆਂ ਉਨੀ ਫੀਸ। ਠੀਕ ਹੈ‌ ‌‌‌, ਤੁਸੀਂ ਆਪ ਲਗਾਓ ਇੱਕ ਸਮੈਸਟਰ ਦੀ ਫੀਸ ਤੀਹ ਹਜ਼ਾਰ ਤੋਂ ਘੱਟ ਨੀ ਹੁੰਦੀ ਹੈਗੀ।
ਔਹੀ ਤਾਂ ਹੈ ‌‌‌‍‍‌‌‌‍, ਪ੍ਰਾਈਵੇਟ ਕਾਲਜ ਤਾਂ ਬਹੁਤ ਬਹੁਤ ਹੁੰਦੇ, ਸਰਕਾਰੀ ਤੇ ਫੇਰ ਵੀ ਥੋੜੀ ਬਹੁਤ ਘੱਟ ਹੁੰਦੀ ਹੈ। ਪਰ, ਪ੍ਰਾਈਵੇਟ ਦੇ ਵਿੱਚ ਤਾਂ ਬਹੁਤ ਫੀਸ ਹੁੰਦੀ ਹੈ।
ਹਾਂਜੀ, ਹਾਂ ਇਹੀ ਤਾਂ ਬੱਚੇ ਦੀ ਨਾ ਅੱਧੀ ਜ਼ਿੰਦਗੀ ਫੀਸਾਂ ਭਰਨ ਚ ਹੀ ਲੰਘ ਜਾਂਦੀ ਹੈ, ਤੇ ਉਸ ਤੋਂ ਬਾਅਦ ਜਿਹੜੇ ਫਿਰ ਜਿਹੜੇ ਅੱਗੇ ਯੂਨੀਵਰਸਿਟੀ ਚੈੱਕ ਹੁੰਦੇ ਨੇ ਜਦੋਂ ਰੀਪੇਅਰਾਂ ਕੱਢ ਦਿੰਦੇ ਨੇ, ਵਿਚਾਰੇ ਦੀ। ਫਿਰ, ਦੇਣ ਜੋਗੇ ਰਹਿ ਜਾਂਦੇ ਨੇ ਫਿਰ।
ਉਹਦੀ ਵੀ ਤਾਂ ਪਹਿਲਾਂ ਫ਼ੀਸ ਭਰੋ, ਫੇਰ ਤੁਸੀਂ ਪੇਪਰ ਦੋ, ਪਤਾ ਨੀ ਫੇਰ ਨਿਕਲੇੇ ਨਾ ਨਿਕਲੇੇ।
ਉਹੀ, ਤਾਂ ਗੱਲ ਹੈ ਨਾ ਫੇਰ। ਮਤਲਬ ਨਾ, ਇਹ ਨਾ ਬੱਚਿਆਂ ਦੇ ਇੱਕ ਪ੍ਰੈਸ਼ਰ ਪੈ ਜਾਂਦਾ ਜਦੋਂ ਨਾ ਰਿਜਲਟ ਆਉਣਾ ਹੁੰਦਾ, ਹੁਣ ਦੇਖ ਆਪਾਂ, ਦਸ ਬਾਰਵੀਂ ਤੱਕ ਪੜੇ ਆ। ਪਤਾ ਹੀ ਹੈ, ਰਿਜ਼ਲਟ ਵਧੀਆ ਹੀ ਆਊਗਾ ਪੇਪਰ ਚੈੱਕ ਕਰਾ ਦਿੰਦੇ ਆ। ਹੁਣ, ਯੂਨੀਵਰਸਿਟੀ ਵਾਲੇ ਤਾਂ ਰਿਜਲਟ ਹੀ ਸਿੱਧਾ ਦਿੰਦੇ ਐ। ਰਿ, ਆਹ ਤਾ ਰਿਜ਼ਲਟ ਆ, ਇਹ ਤਾਡੀ ਰੀ ਪੇ ਹੇ ਤੁਸੀਂ ਪਾਸ ਬੱਚਿਓ, ਬੱਸ‌। ‌ਸਕੂਲਾਂ ਚ ਤਾਂ ਆਪਾਂ ਨੂੰ--‌ ਇੱਕ ਪੇਪਰ ਚੈੱਕ ਕੀਤਾ, ਉਹਦੇ ਨੰਬਰ ਪਤਾ ਲੱਗ ਗਏ ਦੂਜ
ਹਾਂ, ਟੀਚਰ ਤਾਂ ਸਿਖਾਂਦੇ ਸੀਗੇ ਹਾਂ, ਹਾਂ ਔਹੀ ਹੈ ਨਾ। ਉਸ ਟਾਈਮ ਆਪਾਂ ਨੂੰ ਟੀਚਰ ਦਿਖਾਉਂਦੇ ਸੀਗੇ, ਆਪਾਂ ਨੂੰ ਵੀ ਹੁੰਦਾ ਸੀ। ਯਾਰ, ਅਜ ਪੇਪਰ ਦਿਖਾਏ ਜਾਣਗੇ ਹੋਰ ਚਾਹੇ ਕਿਸੇ ਦਿਨ ਛੁੱਟੀ ਮਾਰੋ, ਪਰ ਅੱਜ ਦੇ ਦਿਨ ਛੁੱਟੀ ਨਾ ਮਾਰੋ।
ਹਾਂਜੀ, ਹਾਂ ਏਹੀ ਤਾਂ ਹੈ ਨਾ।
ਹੁਣ ਕਿੰਨੇ ਕੇ ਨੰਬਰ ਆਏ ਨੇ, ਹੱਨਾ ਕਿਤੋਂ ਭਗਕੈ ਨਿਕਲੇ ਆਂ ਹੁਣ ਤਾਂ ਕਿਉਂ ਕੀ ਦੇਖੋ, ਹੁਣ ਤੁਸੀਂ ਕਿਸੇ ਪੇਪਰ ਦੀ ਤਿਆਰੀ ਵੀ ਕਰ ਰਹੇ ਹੋ ਉਸ ਟਾਈਮ ਵਿੱਚ ਕਹਿਂਦੀ, ਹਾਂ ਮੈਂ ਇੰਨੀ ਵਧੀਆ ਤਿਆਰੀ ਕਰਾਂ।
ਹਾਂਜੀ, ਔਹੀ ਤਾਂ ਗੱਲ ਹੈ ਨਾ। ਹੁਣ ਨਾ, ਮੈਂ ਤੁਹਾਨੂੰ ਦੱਸਾਂ ਆਪਾਂ ਨਾ ਅਗਰ ਨਾ ਕੋਈ ਨਾ ਇਗਜ਼ਾਮ ਵੀ ਦੇ ਰਹੇ ਹ, ਸਰਕਾਰੀ ਪੇਪਰ ਦੇ ਰਹੇ ਹਾਂ। ਆਪਾਂ ਠੀਕ ਹੈ, ਉਹ ਤਾਂ ਆਪਣਾ ਇੱਕ ਲੱਕ ਹੋਊਗਾ, ਅਗਰ ਆਪਣਾ ਨਿਕਲ ਗਿਆ। ਓ ਆਪਣੀ ਕਿਸਮਤ ਹੋਊਗੀ। ਜੇ ਤਾਂ ਆਪਣਾ ਨਹੀਂ ਨਿਕਲਿਆ ਫਿਰ ਆਪਾਂ ਏਦਾਂ ਨਾ ਕਰੋ ਕਿ ਹਾਂ ਆਪਾਂ ਨੇ ਦੇਣਾ ਨਹੀਂ ਕੋਸ਼ਿਸ਼ ਤਾਂ ਕਰੋ ਨਾ ਕਦੇ ਤਾਂ ਕਦੇ ਤਾਂ ਨਿਕਲੂਗਾ ਆਪਣਾ ਪੇਪਰ ਏਦਾਂ ਤਾਂ ਨੀ ਹੁੰਦਾ ਵੀ ਪਹਿਲੀ ਵਾਰ 'ਚ ਪਹਿਲੀ ਵਾਰ 'ਚ ਤਾਂ ਆਪਾਂ ਤੁਰਨਾ ਵੀ ਨੀ ਸਿੱਖਦੇ ਹੈਗੇ ਉਹਨੂੰ ਵੀ ਕਿੰਨਾ ਟਾਈਮ ਲੱਗਦਾ।
ਉਹੀ ਤਾਂ ਪਹਿਲੀ ਵਾਰ 'ਚ ਤੇ ਨਾ ਆਪਾਂ ਤੁਰਨਾ ਸਿੱਖਦੇ ਹਾਂ। ਨਾ ਸਾਈਕਲ ਚਲਾਣਾ ਸਿੱਖਦੇ ਆ ਨਾ ਖਾਣਾ ਸਹੀ ਗੱਲ ਹੈ ਪਰ ਫੇਰ ਵੀ ਨਾ ਐਂ ਸੋਚ ਲੈਂਦੇ ਹਾਂ ਵੀ ਯਾਰ ਕਿਸਮਤ ਨੂੰ ਆਪਾਂ ਪਹਿਲੀ ਵਾਰ 'ਚ ਹੀ ਕਹਿ ਦਿੰਦੇ ਹਾਂ ਵੀ ਤਾਂ ਹੋਇਆ ਹੀ ਨਹੀਂ ਰਹਿਣ ਹੀ ਦੋ।
ਸਹੀ ਗੱਲ ਹੈ ਬੱਚੇ ਨਾ ਪਹਿਲੀ ਵਾਰ 'ਚ ਹੀ ਨਾ ਹਾਰ ਮੰਨ ਕੇ ਬਹਿ ਜਾਂਦਾ ਏਦਾਂ ਨੀ ਹੁੰਦਾ। ਕਿ ਆਪਾਂ ਇੱਕ ਦੋ ਅਟੈਪਟ ਹੋਰ ਦੀਈਏ ਕੀ ਪਤਾ ਆਪਣੀ ਦੂਜੀ ਅਟੈਪਟ 'ਚ ਤੀਜੀ 'ਚ ਏਦਾਂ ਨਾ ਕਰੋ ਕਿ ਹਾਂ ਇੱਕ ਵਾਰ ਹੋ ਗਿਆ ਬਸ ਬੰਦ ਕਰੋ ਇਹਤੋ ਚੰਗਾ ਕਰੋ ਜੋ ਹੋ ਸਕੇ ਉਹ ਕਰੋ ਹੋਰ ਦੱਸੋ ਮੈਮ
ਸਹੀ ਗੱਲ ਹੈ ਉਹੀ ਤਾਂ ਹੈ ਨਾ ਬੰਬਲ ਕਿ ਹਾਰ ਨਾ ਮੰਨੋ ਤੁਸੀਂ ਚਾਹੇ ਤੁਹਾਨੂੰ ਦਸ ਵਾਰ ਉਹ ਚੀਜ਼ ਕਿਉਂ ਨਾ ਕਰਨੀ ਪਏ।
ਹੁਣ ਆਪਾਂ ਜੇ ਲਾਈਏ ਨਾ ਹਿਸਾਬ ਜਿਹੜੇ ਬੱਚੇ ਇੱਥੇ ਨੌਕਰੀਆਂ ਲਈ ਬੈਠੇ ਨੇ ਉਹਨਾਂ ਨੇ ਉਹ ਕਿਹੜਾ ਪਹਿਲੀ -ਪਹਿਲੀ ਵਾਰ ਜੀ ਬੈਠ ਕੇ ਉਹਨਾਂ ਨੇ ਵੀ ਕੋਈ ਦੋ ਤਿੰਨ ਵਾਰ ਦਿੱਤੀ ਤਾਂ ਹੋਣਾ ਤਾਂਹੀ ਕਿਤੇ ਨਿਕਲੇ ਹੋਣੇ ਉਹੋ ਹਨਾ। ਹੋਰ ਗਰਮੀ ਦਾ ਕੀ ਮਾਹੌਲ ਆ ਤੁਹਾਡੇ
ਬਸ ਗਰਮੀ ਦਾ ਤੁਹਾਨੂੰ ਪਤਾ ਹੀ ਹੈ ਗਰਮੀ ਤਾਂ ਇੰਨੀ ਜ਼ਿਆਦਾ ਪੈ ਰਹੀ ਹੈ ਨਾ। ਚਲੋ ਐਂ ਆ ਫਿਰ ਵੀ ਵੀ ਆਪਾਂ ਤਾਂ ਅੰਦਰ ਰਹਿੰਦੇ ਹਾਂ ਆਪਾਂ ਇੰਨਾ ਬਾਹਰ ਨਿਕਲਦੇ ਨੀ ਹੈਗੇ।
ਜਿਹੜੇ ਵਿਚਾਰੇ ਬਾਹਰ ਸੜਕਾਂ ਤੇ ਪੈਨੇ ਆ ਉਹਨਾਂ ਨੂੰ ਦੇਖ ਕੇ ਆਉਂਦਾ ਯਾਰ ਇਹ ਵਿਚਾਰੇ ਕਿਵੇਂ ਬਾਹਰ ਧੁੱਪ 'ਚ ਇੰਨੀ 'ਚ ਕੜਕਦੀ ਧੁੱਪ 'ਚ ਬੈਠੇ ਨੇ ਬਾਹਰ
ਸਹੀ ਗੱਲ ਹੈ ਆਪਾਂ ਤਾਂ ਫੇਰ ਵੀ ਚਲੋ ਹਨਾ ਕੰਮ ਕੁਮ ਕਰਨ ਲਈ ਨਿਕਲਦੇ ਹਾਂ।
ਹਾਂਜੀ
ਵਿਚਾਰੇ ਜਿਹੜੇ ਬਾਹਰ ਰਹਿੰਦੇ ਨੇ ਕੰਮ ਕਰਦੇ ਨੇ ਨਾ ਉਹਨਾਂ ਨੂੰ ਇਹਦਾ ਬਹੁਤ ਇਹ ਹੁੰਦਾ ਵੀ ਇਹਨੀ ਧੁੱਪ ਪੈ ਰਹੀ ਹੈ।
ਉਹੀ ਤਾਂ ਗੱਲ ਹੈ ਨਾ ਹੁਣ ਨਾ ਬਾਹਰ ਨਾ ਮੈਂ ਤੁਹਾਨੂੰ ਦੱਸਾਂ ਤੁਸੀਂ ਨਾ ਦੋ ਮਿੰਟ ਨਾ ਆਪਣੀ ਚੱਪਲਾਂ ਰੱਖ ਦੋ।
ਸਹੀ ਗੱਲ ਹੈ ਉਹ ਵੀ ਇੰਨਾ ਐਂ ਹੋਜੂਗਾ। ਚੱਪਲਾਂ ਵੀ ਐਂ ਗਰਮ ਹੋ ਜਾਣਗੀਆਂ ਨਾ ਪਾਉਣ ਦਾ ਵੀ ਦਿਲ ਨਹੀਂ ਕਰਦਾ।
ਤੇ ਨਾ ਉਹ ਐਵੇਂ ਹੋ ਜਾਣਗੇ ਸੁੰਗੜ ਜਾਣਗੇ ਪਤਾ ਨੀ ਉਹ ਤੇ ਕਿੰਨਾ ਕੁ ਗਰਮ ਚੀਜ਼ ਉਹ ਹੋ ਗਈ। ਤੇ ਮੈਂ ਕਹਿੰਣੀ ਹਾਂ ਤੁਹੀ ਕੋਈ ਠੰਡਾ ਪਾਣੀ ਬਾਹਰ ਰੱਖ ਦੋ ਸਿਰਫ ਪੰਜ ਮਿੰਟ ਲਈ ਇੰਨਾ ਗਰਮ ਹੋਜੂਗਾ ਨਾ ਇੰਨਾ ਗਰਮ
ਹੂੰ-ਹੂੰ
ਟੈਂਕੀਆਂ 'ਚ ਹੀ ਦੇਖ ਲੋ ਟੈਂਕੀਆਂ 'ਚ ਪਾਣੀ ਕਿੰਨਾ ਗਰਮ ਰਹਿੰਦਾ ਹੈ।
ਉਹੀ ਤਾਂ ਹੈਗਾ ਨਾ ਹਰ ਟਾਈਮ ਹਰ ਟਾਈਮ ਆਪਾਂ ਨੂੰ ਨਾ ਹੁੰਦਾ ਮੋਟਰ ਦੱਬ ਦੋ। ਠੰਡਾ ਪਾਣੀ ਆਜੂ ਗਾ ਮੋਟਰ ਲਾ ਲਓ ਠੰਡਾ ਪਾਣੀ ਆਜੂਗਾ।
ਹਾਂਜੀ ਇਹੀ ਤਾਂ ਹੈ।
ਕਿਉਂਕਿ ਇਹ ਧੁੱਪ ਜਿਹੜੀ ਆ ਨਾ ਹਰ ਇੱਕ ਚੀਜ਼ ਨੂੰ ਉਹ ਕਰਦੀ ਹੈ ਚਲੋ ਕਿਹੜੀ ਹੁਣ ਵਿਚਾਰੇ ਵੀ ਜਾਨਵਰ ਵੀ ਵਿਚਾਰੇ ਗਰਮੀ 'ਚ ਕੀ ਕਰਨ
ਹਾਂਜੀ -ਹਾਂਜੀ ਇਹ ਤਾਂ ਹੈ ਵਿਚਾਰਿਆਂ ਨੂੰ ਪਾਣੀ ਵੀ ਨਹੀਂ ਮਿਲਦਾ ਹੈਗਾ ਪੰਛੀਆਂ ਨੂੰ ਤਾਂ ਕਿੰਨੇ ਪੰਛੀ ਮਰਦੇ ਨੇ ਧੁੱਪ ਕਰਕੇ
ਉਹੀ ਤਾਂ ਹੈ ਨਾ ਕਿ ਚਲੋ ਹਰ ਕਿਸੇ ਨੂੰ ਹਨਾ ਆਪਣੀ ਛੱਤ ਤੇ ਥੋੜ੍ਹਾ ਬਹੁਤ ਨਾ ਕਿਸੇ ਬਰਤਨ 'ਚ ਪਾਣੀ ਪਾ ਕੇ ਰੱਖਣਾ ਚਾਹੀਦਾ ਤਾਂ ਕਿ ਕੋਈ ਆਵੇ ਹਨਾ ਪੰਛੀ ਤਾਂ ਪੀ ਲਏ।
ਹਾਂਜੀ ਹਾਂ ਮਤਲਬ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਤਿਹਾਏ ਨੂੰ ਪਾਣੀ ਦੇਣਾ ਚਾਹੀਦਾ। ਆਪਾਂ ਨੂੰ ਚਾਏ ਫਿਰ ਜਾਣ ਚਲੋ ਠੀਕ ਹੈ ਜੀ ਓਕੇ।
ਓਕੇ-ਓਕੇ ਠੀਕ ਹੈ ਮੈਮ ਠੀਕ ਹੈ।